ਹਾਂਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਨੇ?
ਵਧੀਆ, ਤੁਸੀਂ ਸੁਣਾਓ?
ਬਸ ਵਧੀਆ।
ਹੋਰ ਕੀ ਕਰ ਰਹੇ ਸੀ? ਬਸ ਬੈਠੇ ਸੀ, ਚਾਹ ਦਾ ਟਾਈਮ ਹੋਇਆ ਦਾ ਚਾਹ ਬਣਾਵਾਂਗੇ ਤੇ ਪੀਆਂਗੇ ਤੇ ਘਰਦਿਆਂ ਨੂੰ
ਅੱਛਾ ਅੱਛਾ।
ਹਾਂਜੀ, ਹੋਰ ਹੋ ਗਿਆ ਲੰਚ ਤੁਹਾਡਾ?
ਹਾਂ ਮੇਰੇ ਲੰਚ ਹੋ ਗਿਆ।
ਕੀ ਬਣਾਇਆ, ਕੀ ਖਾਇਆ ਅੱਜ? ਅੱਛਾ ਅੱਛਾ ਮੈਂ ਵੀ ਬਸ ਐਂ ਕੀ ਬਣਾਇਆ ਸੀ ਅੱਜ, ਕੀ ਬਣਾਇਆ ਸੀ?
ਆਜ ਆਲੂ ਬਣਾਏ ਸੀ ਆਲੂ।
ਅੱਛਾ, ਸਵਾਦ ਸੀ? ਕਿ ਐਵੇਂ ਲੱਗਦੇ ਐ?
ਨਹੀਂ ਠੀਕ ਸੀ ਮੈਂ ਤੇ ਖਾ ਲੈਨਾ ਵਾਂ, ਵੈਜ ਚ ਕੁਛ ਵੀ ਹੋਏ ਮੈਂ ਖਾ ਲੈਨਾ ਵਾਂ।
ਹੂੰ ਹੂੰ ਅਸੀਂ ਵੀ ਵੈਜੀਟੇਰੀਅਨ ਈ ਹੈਗੇ ਆ।
ਅੱਛਾ ਅੱਛਾ ਬਿਲਕੁਲ ਨੀ ਖਾਂਦੇ ਆਂਡਾ ਊਂਨਡਾ?
ਨਹੀਂ ਕੁਛ ਵੀ ਨਹੀਂ।
ਅੱਛਾ ਅੱਛਾ।
ਵੈਜ, ਨੋਨ ਵੈਜ ਤੇ ਕੋਈ ਵੀ ਨੀ ਖਾਂਦਾ ਸਿਰਫ ਇੱਕ ਬੰਦਾ ਖਾਂਦਾ ਘਰ ਚ ਹੋਰ ਕੋਈ ਨੀ ਖਾਂਦਾ।
ਅੱਛਾ ਅੱਛਾ ਕਿੰਨੇ ਮੈਂਬਰ ਨੇ ਤੁਹਾਡੇ ਘਰ ਚ?
ਅਸੀਂ ਮੇਰੀ ਮੰਮੀ ਐ ਡੈਡੀ ਐ ਔਰ ਦੋ ਦੇਵਰ ਨੇ, ਦੋ ਬੱਚੇ ਨੇ, ਦਰਾਣੀ ਏ।
ਅੱਛਾ ਤੁਸੀਂ ਵਿਆ ਵਿਆਹੇ ਦੇ ਹੋ ਤੁਸੀਂ?
ਹਾਂਜੀ।
ਅੱਛਾ।
ਹੋਰ ਤੁਸੀਂ ਦੱਸੋ?
ਬਸ ਵਧੀਆ ਮੈਂ ਵੀ, ਮੈਂ ਉੱਪਰ ਆਇਆ ਸੀ ਥੋੜਾ ਖਾਂਦਾ ਪੀਤਾ ਸੀ, ਹੁਣ ਥੋੜ੍ਹਾ ਹਜ਼ਮ ਕਰ ਰਿਹਾ ਸੀ, ਉੱਪਰ ਛੱਤ ਤੇ ਸੈਰ ਕਰ ਰਿਹਾ ਸੀ ਆਪਣੀ।
ਅੱਛਾ ਹੋਰ ਮੌਸਮ ਕਿੱਦਾਂ ਉੱਧਰ?
ਮੌਸਮ ਤੇ ਠੀਕ ਹੀ ਏ, ਮਤਲਬ ਅੱਜ ਬੱਦਲ ਬਣੇ ਦੇ ਸੀ। ਥੋੜਾ ਹੁਣ ਸ਼ਾਮ ਵਾਲੇ ਥੋੜ੍ਹੀ ਧੁੱਪ ਨਿਕਲੀ ਹੋਈ ਏ।
ਹੂੰ ਸਾਡੇ ਇੱਧਰ ਵੀ ਅੱਜ ਬਾਰਿਸ਼ ਹੋਈ ਸੀ ਸਵੇਰੇ। ਤੇ ਹੁਣ ਐਵੇਂ ਈ ਐ ਮੌਸਮ ਗਰਮੀ ਐ।
ਹਾਂ ਗਰਮੀ ਤੇ ਇੱਧਰ ਵੀ ਏ।
ਹਾਂ।
ਐ ਜੂਨ ਜੁਲਾਈ ਅਤੇ ਅਗਸਤ ਤੱਕ ਕਹਿੰਦੇ ਗਰਮੀ ਰਹੇਗੀ, ਅਗਸਤ ਤੋਂ ਬਾਅਦ ਥੋੜ੍ਹਾ ਮੌਸਮ ਠੰਡਾ ਹੋਏਗਾ।
ਹੂ ਦੋ ਮਹੀਨੇ ਹੈਗੇ ਨੇ ਅਜੇ ਹੋਰ, ਫੇਰ ਜਦ ਤੱਕ ਬਾਰਿਸ਼ਾਂ ਨੇ ਬਾਹਰ ਤੇ ਮੌਸਮ ਠੰਡਾ ਐ, ਘਰ ਚ ਗਰਮੀ ਐ ਐਵੇਂ ਰਹੇਗਾ। ਹਾਂਜੀ ਹੋਰ
ਬ ਵਧੀਆ
ਤੁਸੀਂ ਕੀ ਕਰਦੇ ਕੀ ਕਰਦੇ ਹੋ ਅੱਜ ਕੱਲ
ਹਾਂਜੀ ਮੈਂ ਤੇ
ਕਰਦੇ ਹੋ
ਮੈਂ ਤੇ ਲੇਬਰ ਹੈਗਾ ਵਾ ਫੈਕਟਰੀ ਚ ਕੋਈ ਕੰਮ ਕਰਨਾ
ਅੱਛਾ ਹਾਂਜੀ ਹਾਂਜੀ ਆ ਰਹੀ ਆਵਾਜ਼ ਆ ਰਹੀ ਐ ਅੱਛਾ ਅੱਛਾ ਮੈਂ ਵੀ ਮੇਕਅਪ ਆਰਟਿਸਟ ਆਂ
ਅੱਛਾ ਅੱਛਾ ਮੇਕਅਪ ਆਰਟਿਸਟ ਕਰਦੇ ਓ ਸ
ਹਾਂਜੀ ਬਾਕੀ ਔਡਰ ਦੇ ਉੱਤੇ ਐ ਕਿੰਨੇ ਔਡਰ ਆਏ ਨੇ ਉਹਦੇ ਅਕੋਰਡਿੰਗ ਕੰਮ ਐ ਵੈਸ ਓਪਨ ਨੀ
ਹਾਂ ਕੰਮ ਤੇ ਕੰਮ ਤੇ ਉਹ ਵੀ ਢਿੱਲਾ ਹੀ ਹੋਣਾ ਐ
ਢਿੱਲਾ ਹੀ ਏ ਮਲਬ ਓਪਨ ਓਪਨ ਨੀ ਨਾ
ਅੱਛਾ ਅੱਛਾ ਹੈਲੋ